ਸਸ ਸ੍ਰੀ ਅਕਾਲ ਜੀ।
ਸਸ਼੍ਰੀ ਅਕਾਲ ਜੀ। ਵਧੀਆ ਜੀ ਵਧੀਆ। ਤੁਸੀਂ ਸੁਣਾਓ?
ਬਸ ਵਧੀਆ ਫਰੀ ਹੋ ਤੁਸੀਂ? ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲ ਕਰਾਂ। ਅਤੇ ਜਿਹੜੀ- ਅ ਅੱਜ ਕੱਲ੍ਹ ਸਾਡੀ ਜਿਹੜੀ ਗਲੋਬਲ ਵਾਰਮਿੰਗ ਦਾ ਸਾਈਡ ਇਫੈਕਟ ਹੋ ਗਏ ਜਾਂ ਕੁਛ ਤੁਸੀਂ ਜੋ ਵੀ ਕਹਿ ਸਕਦੇ ਹੋ- ਕਿ ਮਤਲਬ ਕਿਵੇਂ ਦੇ ਇਫੈਕਟ ਪੈ- ਰਹੇ ਹੈਗੇ ਲਾਈਫ ਦੇ ਅੰਦਰ ਜਾਂ ਕੁਛ ਹੈ ਕਿ ਮਤਲਬ ਪੁੱਛਾਂ ਮੈਂ ਕਿ ਗਲੋਬਲ ਵਾਰਮਿੰਗ ਦੇ ਉੱਤੇ ਤੁਸੀਂ ਕੀ ਸੋਚਦੇ ਹੋ ਕਿ ਮਤਲਬ ਕਿਵੇਂ ਤੈਨੂੰ ਲੱਗਦਾ ਕਿ ਕੀ ਚੀਜ਼ ਹੈਗੀ?
ਬਿਲਕੁਲ ਬਿਲਕੁਲ ਗਲੋਬਲ ਵਾਰਮਿੰਗ ਦਾ ਤਾਂ ਅੱਜ ਕੱਲ੍ਹ ਬਹੁਤ ਨੁਕਸਾਨ ਹੋ ਰਿਹਾ ਦੇਖੋ ਹੁਣ ਤੁਸੀਂ ਆਪਣੇ ਦੇਸ਼ 'ਚ ਮੰਨ ਲਓ ਪੋਲਿਊਸ਼ਨ ਹੀ ਇੰਨਾ ਹੈਗਾ ਜਿੰਨਾ ਨਾਲ ਸਾਡੀ ਪੂਰਾ ਜਿਹੜਾ ਗਲੋਬਲ ਵਾਰਮਿੰਗ ਐ ਸਾਡੀ ਪੂਰੀ ਸਸਟੇਬਲ ਸਾਡਾ ਨੇਚਰ ਐ ਪਲਿਊਟ ਹੋ ਰਿਹਾ।
ਹਾਂਜੀ।
ਆਪਣੀ ਗ੍ਰੀਨ ਹਾਊਸ ਗੈਸਿਸ ਹੈਗੀਆਂ ਮੰਨ ਲਓ ਕੁਛ ਵੀ ਕਾਰਬਨ ਡਾਇਆਕਸਾਈਡ, ਮਿਥੇਨ ਹੋਗੀਆਂ ਆਪਣਾ ਨਾਈਟ੍ਰੋਜਨ ਆਕਸਾਈਡ ਹੋ ਗਈ, ਇਹ ਨਾ ਆਪਣਾ ਵਾਯੂਮਡਲ ਤੇ ਇਹਨਾਂ ਦੀ ਜਿਹੜੀ ਚਾਦਰ ਜਿਹੜੀ ਪਰਤ ਹੁੰਦੀ ਐ ਨਾ ਉਹ ਬਣ ਜਾਂਦੀ ਹੈ ਆਪਣਾ- ਜਿਹਦੇ ਨਾਲ ਸਾਨੂੰ ਨਾ- ਸਾਡੀ ਸੂਰਜ ਦੀ ਜਿਹੜੀ- ਗਰਮੀ ਇਹ ਰੋਕਦੀ ਸੀ- ਅੱਜ ਕੱਲ ਉਹ ਵੀ ਪੋਲਿਊਟ ਹੋ ਗਈਆਂ, ਉਹ ਵੀ ਖ- ਖਤਮ ਹੋਦੀਆ ਜਾ ਰਹੀਆਂ ਆਪਣਾ ਜਿਹੜੀ ਕਹਿ ਸਕਦੇ ਆ ਆਪਾਂ ਓਜ਼ੋਨੇਅਰ ਕਹਿੰਦੇ ਨਾ ਜਿਹਨੂੰ ਆਪਾਂ- ਉਹ ਵੀ ਮਤਲਬ ਆਪਣਾ ਨਾ ਜਿਹੜੀ ਸੂਰਜ ਦੀ ਕਿਰਨ- ਕਿਰਨਾਂ ਨੂੰ ਆਪਣੀ ਹਾਨੀਕਾਰਕ ਕਿਰਨਾਂ ਨੂੰ ਰੋਕਦੀ ਸੀ। ਅੱਜ ਕੱਲ੍ਹ ਤੇ ਉਹ ਵੀ ਮਤਲਬ ਉਹਦੇ 'ਚ ਵੀ ਨਾ ਛੋਟੇ- ਛੋਟੇ ਛੇਗੇ ਜੇ ਮਤਲਬ ਹੋਣ ਲੱਗ ਗਏ ਨੇ। ਮਤਲਬ ਇੰਨਾ ਪਲਿਊਟ ਹੋ ਚੁੱਕਿਆ। ਆਪਣਾ-
ਪਰ ਤੁਹਾਨੂੰ ਮਤਲਬ ਇੱਕ ਗੱਲ ਇਹ ਵੀ ਤੇ ਦੱਸਦੀ ਹਾਂ ਮੈਂ- ਕਿ ਗਲੋਬਲ ਵਾਰਮਿੰਗ ਦੇ ਕਾਰਨ- ਕੀ ਹੈਗੇ ਗਲੋਬਲ ਵਾਰਮਿੰਗ ਦੇ- ਕਾਰਨ ਦੇਖੋ ਇੱਕ ਤੇ ਅਸੀਂ ਜਿਵੇਂ ਅਸੀਂ- ਖੇਤਾਂ ਦੀ ਕ ਮਤਲਬ ਪੇੜ-ਪੌਦੇ ਦੀ ਕਟਾਈ ਕਰ ਰਹੇ ਹੈਗੇ- ਦੂੰਆਂ ਇੰਨਾ ਪੋਲਿ--ਊਸ਼ਨ ਇੰਨਾ ਹੋ ਗਿਆ ਦੇਖੋ ਜਿਹੜਾ ਅੱਜ ਕੱਲ੍ਹ ਫੈਕਟਰੀ ਲਾਂਦੇ ਹੈਗੇ ਇੰਨਾ ਗੰਦਾ ਦੂਆ ਜਾਂ ਕੁਛ ਉਹ ਮਤਲਬ ਦੇਖਦੇ ਨੀ ਹੈਗੇ ਤੁਸੀਂ ਕਦੇ ਦੇਖ ਦੇਖਿਆ ਕਦੀ ਕੋਈ ਬੰਦਾ ਗਾਡੀ ਚਲਾਂਦਾ ਹੈਗਾ ਉਹਦੀ ਗੱਡੀ ਚ ਇੰਨਾ ਪੋਲਿਊਸ਼ਨ ਨਿਕਲਦਾ। ਪਰ ਉਹ ਬੰਦਾ ਨੀ ਸੋਚਦਾ ਨਾ ਕਿ ਮੈਂ ਪੋਲਿਊਟ ਕਰਨਾ ਆਪਣੀ ਗਲੋਬਲ ਵਾਰਮਿੰਗ ਨੂੰ ਇਫੈਕਟ ਕਰ ਰਿਹਾ ਇਹ ਸਭ ਚੀਜ਼ਾਂ ਵੀ ਤੇ ਹੈਗੀਆਂ ਨਾ ਬਹੁਤ ਕਾਰਨ ਹੈਗੇ ਨਾ ਗਲੋਬਲ ਲ ਵਾਰਮਿੰਗ ਮਤਲਬ ਇਸ ਕਾਰਨ ਹੀ ਤੇ ਵੱਧ ਰਹੀ ਹੈਗੀ ਕਿ ਦੇਖੋ ਅਸੀਂ ਜ਼ਿਆਦਾ ਤੋਂ ਜ਼ਿਆਦਾ ਪ ਪੈਟਰੋਲ ਡੀਜ਼ਲ ਇਸਤੇਮਾਲ ਕਰਦੇ ਪਏ ਹੈ ਕੋਇਲਾ ਯੂਜ ਕਰ ਰਹੇ ਹੈ ਉਹ ਕੋਇਲਾ ਬਣਨ ਨੂੰ ਕਿੰਨੇ ਕਿੰਨੇ ਸ ਤੁਹਾਨੂੰ ਪਤਾ ਕੋਇਲਾ ਬ ਇੱਕ ਕੋਇਲਾ ਬੰਦੇ ਨੂੰ ਕਿੰਨੇ ਸਾਹਾਲ ਲੱਗਦੇ ਆ ਜ਼ਮੀਨ ਅੰਦਰ ਦੱਬਦੇ ਹੈਗੇ ਉਹ ਜਾ ਕੇ
ਪਤਾ ਨੀ ਜੀ ਕਿੰਨੇ ਲੱਖ ਸਾਲ ਲੱਗਦੇ ਨੇ
ਉਹੀ ਤੇ ਮੈਂ ਕਹਿ ਰਹੀ ਹਾਂ
ਜਾਂ ਤੇ ਆਪਣੇ ਜਿਹੜੇ ਮਰੇ ਜਾਨਵਰ ਵਗੈਰਾ ਹੁੰਦੇ ਨਾ ਜਿਹੜੇ ਡੈਡ ਡੈਡ ਬੋਡੀਜ਼ ਹੁੰਦੀਆਂ ਜਾਨਵਰਾਂ ਦੀਆਂ ਕੁਛ ਉਹਨਾਂ ਨੂੰ ਵੀ ਦੱਬ ਦੱਬ ਦੱਬ ਦੱਬ ਕੇ ਜ਼ਮੀਨ ਦੇ ਅੰਦਰ ਦੇਖੋ ਡੈਡ ਬੋਡੀਜ਼ ਜਿਹੜੀ ਹੁੰਦੀਆਂ ਜਾਨਵਰ ਦੀਆਂ ਉਹ ਜੰਗਲ ਚ ਮੰਨ ਲਓ ਚੱਲਦੇ ਫਿਰਦੇ ਕਾਰ ਕਰ ਦਿੰਦੇ ਆਪਣੇ ਜਾਂ ਤੇ ਕੋਈ ਬੁੜਾ ਹੋ ਜਾਂਦਾ ਜਾਨਵਰ ਜਿਹਦੀ ਮਤਲਬ ਟੈਮ ਆ ਜਾਂਦਾ ਮਤਲਬ ਉਹ ਆਪਣਾ ਉੱਧਰ ਮਤਲਬ ਹੁਣ ਇਹ ਤੇ ਹੈ ਨੀ ਹੁਣ ਕੋਈ ਜਲਾਏਗਾ ਜਾਨਵਰ ਨੂੰ ਜੰਗਲ ਵਿੱਚ ਜਾਂ ਤੇ ਦੇਖੋ ਉਹ ਤੇ ਉੱਧਰ ਪਿਆ ਰਹੇਗਾ ਪਿਆ ਰਹੇਗਾ ਸੜਦਾ ਰਹੇਗਾ ਗੱਲ ਜੇ ਗੱਲ ਗੱਲਕੇ ਆਪਣਾ ਦੇਖੋ ਜਮੀਨ ਚ ਜਲਦਾ ਅੰਦਰ ਦੱਬਦਾ ਰਹੇਗਾ ਦੱਬਦਾ ਰਹੇਗਾ ਜਿਹਦੇ ਕਾਰਨ ਕਾਫ਼ੀ ਲੱਖ ਸਾਲ ਲੱਗ ਜਾਂਦੇ ਨੇ ਆਪਣਾ ਮਤਲਬ ਕੋਇਲਾ ਵਗੈਰਾ ਬਣ
ਹਾਂ ਉਹੀ ਤੇ ਮੈਂ ਕਹਿ ਰਹੀ ਕਿੰਨਾ ਟਾਈਮ ਲੱਗਦਾ ਔਰ ਅਸੀਂ ਯੂਜ ਕਰਦੇ ਹੋਏ ਇਹ ਨਹੀਂ ਸੋਚਦੇ ਨਾ ਕਿ ਬਈ ਮਤਲਬ ਯੂਜ ਕਰੀਏ ਕਿ ਨਹੀਂ ਕਰੀਏ ਜਾਂ ਕੁੱਛਾ
ਬਿਲਕੁਲ ਬਿਲਕੁਲ ਸਾਨੂੰ ਉਹਦਾ ਨਾ ਬਿਲਕੁਲ ਆਪਣਾ ਲਿਮਿਟ ਅਕੋਰਡਿੰਗ ਯੂਜ ਕਰਨਾ ਚਾਹੀਦਾ ਕਿਉਂਕਿ ਦੇੋਖੋ ਜ ਅੱਜ ਅਸੀਂ ਆਪਣੇ ਆਪਣੇ ਫਾਇਦੇ ਲਈ ਯੂਜ ਕਰਦੇ ਰਹਾਂਗੇ ਕਰਦੇ ਰਹਾਂਗੇ ਤੇ ਆਉਣ ਆਲੀ ਜਨਰੇਸ਼ਨ ਕੀ ਕਰੇਗੀ ਉਹਦਾ ਹੁਣ ਤਾਂ ਪਤਾ ਨੀ ਲੱਗੇਗਾ ਕਿ ਕੋਲ ਆਈ ਹੈਗਾ ਅਸੀ ਆਪਣੇ ਮਤਲਬ ਪਹਿਲੇ ਆਪਣੇ ਆਉਣ ਤੋਂ ਪਹਿਲੇ
ਹਂ ਦੇਖੋ ਗਲੋਬਲ ਅ ਗਲੋਬਲ ਵਾਰਮਿੰਗ ਦੇ ਦੇਖੋ ਫੈਕਟ ਵੀ ਤੇ ਪੜ ਰੇ ਆ ਨਾ। ਸਾਡੀ ਅਰਥ ਦੇ ਅੰਦਰ ਇੱਕ ਤੇ ਦੇਖੋ ਕਿੰਨਾ ਮਤਲਬ ਗਰਮੀ ਦੇਖੀਏ ਤੁਸੀ ਪਹਿਲੇ ਦੇ ਟਾਈਮ ਲੋਕੀ ਕਹਂਦੇ ਸੀ ਹਾਏ ਗਰਮੀ। ਪਰ ਗਰਮੀ ਬਰਦਾਸ਼ ਵਾਲੀ ਹੋਂਦੀ ਸੀ ਹੁਣ ਜੇੜੀ ਗਰਮੀ ਪੈਂਦੀ ਏ। ਓ ਈਓ ਬਰਦਾਸ਼ਤ ਨਹੀਂ ਹੋਂਦੀ ਲੋਕਾਂ ਕੋਲੋਂ ਦੇਖ ਦੇਖਿਆ ਹੋਗਾ ਤੁਸੀ ਕੀ ਕਹੰਦੇ ਆ ਨਾ ਪਹਿਲੇ ਤੋਂ ਜਾਦਾ ਗਰਮੀ ਪੈ ਰਹੀ ਹੈ ਹਰ ਸਾਲ ਪਹਿਲੇ ਤੋਂ ਜਾਦਾ ਗਰਮ ਮੀ ਪੈਰੀ।
ਹਾਂਜੀ ਹਾਂਜੀ ਓਦਾ ਵੀ ਏਕ ਕਾਰਨ ਹੈ ਨਾ ਬਿਲਕੁਲ ਬਿਲਕੁਲ ਦੇਖੋ ਹੁਣ ਪੋਪੂਲੇਸ਼ਨ ਐ ਅਪਣੇ ਇੱਧਰ ਮਤਲਬ ਕਾਫੀ ਜਾਦਾ ਹੋ ਗਈ ਹੈ ਜਿਹਦੇ ਕਾਰਨ ਦੇਖੋ ਪੇੜ ਪੌਦੇ ਕੱਟ ਰਹੇ ਕਈ ਜੰਗਲ ਸਾਫ਼ ਹੋ ਰਹੇ ਕਿਉਂਕਿ ਦੇਖੋ ਪੋਪੂਲੇਸ਼ਨ ਜਿੰਨੀ ਹੋਏਗੀ ਲੋਕਾਂ ਨੂੰ ਮਕਾਨ ਵੀ ਓਨੇ ਬਣਾਣੇ ਪੇਗੇ ਰਹਣ ਵਾਸਤੇ ਤੇ
ਹਂ।
ਦੇਖੋ ਹੁਣ ਅਗਰ ਲੋਗ ਮਕਾਨ ਬਣਾਉਣਗੇ ਤੇ ਪੇੜ ਕੱਟੇਂ ਗੇ ਪੇੜ ਨਾਲ ਸਾਨੂੰ ਔਕਸੀ ਆਕਸੀਜਨ ਮਿਲਦਾ ਐ।ਸਾਨੂੰ ਮਤਲਬ ਜੇੜੀ ਠੰਡੀ ਹਵਾਵਾਂ ਆਂਦੀਆਂ ਪੇੜ ਨਾਲ ਦੇਖੋ ਹੁਣ ਮੰਨ ਲਉ ਸਾਡਾ ਕੋਈ ਘਰ ਏ ਮਤਲਬ ਕਿਸੇ ਜੰਗਲ ਵਗੈਰਾ ਦੇ ਮੰਨ ਲਓ ਗਾਓਂਂ ਚ ਜੇੜਾ ਘਰ ਹੁੰਦਾ ਐ। ਓਨਾਂ ਦੇ ਆਸ ਪਾਸ। ਪੇੜ ਹੁੰਦੇ ਹੈ ਓਨਾਂ ਚੋਂ ਮਤਲਬ ਪੇੜ ਚੋਂ ਕਿੰਨੀ ਠੰਡੀ ਹਵਾ ਆਂਦੀ ਹੈ ਲੋਗ ਐਵੇਂ ਥੋੜ੍ਹੀ ਮਤਲਬ ਕੋਈ ਗਾਓ ਦਾ ਕਿਸੇ ਦਾ ਖੇਤ ਹੈਗਾ। ਓਦੇ ਮੋਟਰ ਹੁੰਦੀ ਹੈ ਇੱਕ ਮੋਟਰ ਮਤਲਬ ਅਪਣਾ ਪੰਜਾਬੀ ਚ ਕਹਿੰਦੇ ਐ ਮੋਟਰ। ਔ ਪਤਾ ਕੀ ਹੁੰਦਾ ਐ ਔਤੇ ਸਮਰਸ ਜੀਵਲ ਵਗੈਰਾ ਹੋਂਦਾ ਔਰ ਏਕ ਪੇੜ ਹੋਂਦਾ ਐ ਜਿਦੇ ਖੇਲੇੇਗਾ ਬੰਦੇ ਪ ਪਰਾਣੇ ਟੈਮ ਚ ਮੰਜੀ ਫੇ ਮੰਜੀ ਖਾਟ ਹੋਂਦੀ ਏ। ਮੰਜੀ ਹੁੰਦੀ ਐ ਔਰੈ ਥੱਲੇ ਬੰਦੇ ਨਾ ਅਪਣਾ ਲੇਟਦੇ ਸੀ ਪੁਰਾਣੇ ਟੈਮ ਚ ਕਿਉਂਕਿ ਪੇੜ ਦੇਖੋ ਨਿੰਮ ਵਗੈਰਾ ਦਾ ਪੇੜ ਹੁੰਦਾ ਸੀ ਪਹਿਲੇ ਯ ਜਾਮੁਨ ਦਾ ਕੋਈ ਪੇੜ ਹੁੰਦਾ ਸੀ ਜਿਰੇ ਚ ਸੂਰਜ ਦੀ ਕਿਰਨਾਂ ਥੱਲੇ ਨੀ ਆਂਦੀਆਂ ਦੀ ਹੈਗੀਆਂ ਸੀ ਪੇੜ ਤੋਂ। ਠੰਡੀ ਹਵਾ ਆਂਦੀ ਸੀ ਪੇੜ ਤੋਂ ਜੇੜੀ ਗਰਮ ਹਵਾ ਆਂਦੀ ਸੀ ਨਾ ਬਾਰੋਂ ਉਹ ਪੇੜ ਤੇ ਪੇੜ ਪੂਰਾ ਓਨੂੰ ਠੰਡਾ ਕਰਕੇ ਅਪਣਾ ਫੇਰ ਮਾਰਦਾ ਸੀ ਦੇਖੋ ਤਾਂਹੀ ਤੇ ਬੰਦੇ ਪੇੜ ਥੱਲੇ ਜਾਦਾ ਬੈਂਦੇ ਸੀ ਗਰਮੀਆਂ ਚ।
ਆਹ ਹਾਂ ਉਹ ਤੇ ਹੈਗਾ ਦੇਖੋ।
ਏ ਸੀ ਵਗੈਰਾ। ਤੇ ਹੁੰਦਾ ਨੀ ਸੀਗਾ।
ਹਾਂ।
ਅਜ ਕੱਲ ਦੇਖੋ ਪੇੜ ਇੰਨੇ ਕੱਟ ਰਹੇ ਨੇ ਸਾਨੂੰ ਹਵਾ ਕੀ ਆਏਗੀ ਠੰਡੀ ਹਵਾ ਕੀ ਆਏਗੀ ਔਰ ਅਪਣਾ ਆਕਸੀਜਨ ਕੀ ਮਿਲੇਗਾ ਮਤਲਬ ਦੇਖੋ ਹੁਣ ਕਿੰਨਾ ਪੋਲਿਊਸ਼ਨ ਹੋ ਰਿਹਾ ਐ। ਜਿੰਨੇ ਪੇੜ ਕੱਟੇ ਜਾਣਗੇ। ਬਿਲਕੁਲ ਸਾਨੂੰ ਉਹਦਾ ਔਕਸਿ ਜਨ ਵੀ ਕੀ ਮਿਲੇਗਾ
ਨਹੀਂ ਬਿਲਕੁਲ ਸਹੀ ਆਖਿਆ ਤੁਸੀਂ ਦੇਖੋ ਨਾ ਕਿੰਨਾ ਬਾੜ ਆਉਂਦੀ ਹੈ ਕਿੰਨਾ ਸੂਖਾ ਪੈਂਦਾ ਹੈ ਤੂਫਾਨ ਜਿਹੜੇ ਆ ਰਹੇ ਅੱਜ ਕੱਲ੍ਹ ਇਹ ਸਾਰੇ ਗਲੋਬਲ ਵਾਰਮਿੰਗ ਦੇ ਹੀ ਇਫੈਕਟ ਹੈਗੇ
ਬਿਲਕੁਲ ਬਿਲਕੁਲ
ਹੈਲੋ
ਹਾਂਜੀ ਹਾਂਜੀ ਹਾਂਜੀ
ਹਾਂ ਮੈਂ ਕਿਹਾ ਜਿਹੜੇ ਬਾ ਆ ਰਹੀ ਹੈ ਸਖਾ ਆ ਰਿਹਾ ਸਾਰੇ ਗਲੋਬਲ ਵਾਰਮਿੰਗ ਇਫੈਕਟ ਹੈ ਸਾਰੇ
ਹਾਂਜੀ ਹਾਂਜੀ
ਤੁਸੀਂ ਆਪਣਾ ਸੁਣਿਆ ਹੋਣਾ ਮਤਲਬ ਜਿਹੜੇ ਪਹਾੜ ਵਗੈਰਾ ਇਲਾਕੇ ਚ ਉੱਧਰ ਦੀ ਆਪਣਾ ਜਿਹੜੇ ਪਹਾੜ ਕੱਟ ਕੇ ਆਪਣਾ ਟੂਰਿਸਟ ਵਾਸਤੇ ਤੇ ਮੰਨ ਲਓ ਰੈਸਟੋਰੈਂਟ ਕੋਈ ਹੋਟਲ ਵਗੈਰਾ ਲਗਾਉਂਦੇ ਪਏ ਨੇ ਜਿੰਨਾ ਸਾਡੇ ਪਹਾੜ ਕੱਟੇਣਗੇ ਤੇ ਲੈਂਡਸਕੇਪ ਹੋਏਗਾ ਜਿਨਾ ਜ਼ਮੀਨ ਪਹਾੜਾਂ ਦੀ ਖਿਸਕ । ਖਿੱਸਕੇਗੀ ਅਤੇ ਉੱਧਰ ਮਤਲਬ ਆਪਣਾ ਜਿਹੜੀ ਹੈ ਭੂਕੰਪ ਵਗੈਰਾ ਵੀ ਮਤਲਬ ਕਾਫੀ ਜਲਦੀ ਜਿਹੜੀ ਜ਼ਮੀਨ ਖਿਸਕੇਗੀ ਹੁਣ ਤੁਸੀਂ ਪਿੱਛੇ ਸੁਣਿਆ ਹੋਣਾ ਕਿ ਬਈ ਆਪਣਾ ਇਧਰ ਆ ਪਹਾੜ ਤੋਂ ਇਧਰੋਂ ਆਪਣੇ ਪੱਥਰ ਗਿਰੇ ਕੋਈ ਵੱਡੇ ਵੱਡੇ
ਹਾਂ
ਤੇ ਅਗਰ ਤੁਸੀਂ ਦੇਖੋ ਪਹਾੜ ਦੀ ਨਾ ਆਪਣੀ ਇੱਕ ਲੇਅਰ ਹੁੰਦੀ ਹੈ ਪਰ ਅਗਰ ਆਪਾਂ ਪਹਾੜ ਦੀ ਲੇਅਰ ਨੂੰ ਤੋੜ ਦਾਂਗੇ ਤੇ ਉਹ ਪਿਛਲੀ ਵੀ ਜਿਹੜੀ ਲੇਅਰ ਹੋਏਗੀ ਨਾ ਉਹ ਵੀ ਖਿਸਕ ਕੇ ਆਏਗੀ ਥੱਲੇ
ਹਾਂ ਉਹ ਤੇ ਹੈ ਦੇਖੋ ਅਹ ਗਲੋਬਲ ਵਾਰਮਿੰਗ ਰੋਕਣ ਦੇ ਇਹੀ ਤਰੀਕੇ ਹੈ ਕਿ ਪੇੜ ਲਗਾਓ ਨਾਲ ਤੁਸੀਂ ਜਿਹੜੇ ਵੀ ਰਿਸੋਰਸਿਸ ਹੈਗੇ ਸਾਡੇ, ਉਹਨੂੰ ਘੱਟ ਤੋਂ ਘੱਟ ਯੂਜ ਕਰੋ ਜਿਵੇਂ ਤੁਸੀਂ ਕੋਇਲਾ ਹੈਗਾ ਿ ਕੁ ਤੁਸੀਂ ਪ੍ਰਵੇਟ ਵਿਕਲ ਨਾ ਯੂਜ ਕਰ ਕਰਕੇ ਮਤਲਬ ਪਬਲਿਕ, ਪਬਲਿਕ ਕਰੋ ਨਾ ਜਿਵੇਂ ਉਹਦੇ ਨਾਲ ਪੈਟਰੋਲ ਦੀ ਬੱਚਤ ਹੋਏਗੀ, ਸੋਲਰ ਲਗਾਓ ਅੱਜ ਕੱਲ ਸੋਲਰ ਦੇਖਿਆ ਕਿੰਨਾ ਟਰੈਂਡ ਤੇ ਚੱਲ ਗਿਆ
ਬਿਲਕੁਲ ਬਿਲਕੁਲ ਬਿਲਕੁਲ ਜੀ
ਹਾਨੀਕਾਰਕ ਹੈਗੀ ਗਲੋਬਲ ਵਾਰਮਿੰਗ ਤੇ ਜ਼ਿਆਦਾ ਨੂੰ ਜ਼ਿਆਦਾ ਤਾਨੂੰ ਗੋਬਲ ਵਾਰਮਿੰਗ ਚ ਇਹੀ ਕੰਮ ਮਿਲਦਾ ਪਯਾ ਨਾ ਜਾ ਕੇ ਕਿਉਂਕਿ ਲੋਕੀ ਸੁਣਦੇ ਹੀ ਨਹੀਂ ਹੈਗੇ ਲੋਕ ਸਾਰੇ ਇਹੀ ਕੰਮ ਕਰਦੇ ਹੈ ਕਿ ਮਤਲਬ ਲੋਕਲ- ਬਾਹਰ ਨੂੰ ਫੈਲਾਣ ਵਾਸਤੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਉਹ ਸਭ ਕੁਛ ਉਹਨਾਂ ਦੀ ਕਟਾਈ ਕਰਹੀ ਹੈ ਜਿਵੇਂ ਕਹਿ ਰਹੇ ਆ ਕਹਿਣ ਦਾ ਤੁਸੀਂ ਕਹਿ ਰਹੇ ਹੋ ਕਿ ਕਿਉਂਕਿ ਅੱਜ ਕੱਲ ਸਾਰੇ ਸ਼ਹਿਰ ਸਿਟੀ ਇੰਨੀ ਪਪੂਲਰ ਸਿਟੀ ਹਰ ਕੋਈ ਮਕਾਨ ਬਣਾਣ ਦੀ ਕੋਸ਼ਿਸ਼ ਕਰਦੇ ਆ।
ਬਿਲਕੁਲ ਬਿਲਕੁਲ ਜੀ ਬਿਲਕੁਲ ਹੁਣ ਦੇਖੋ ਕਈ ਮਤਲਬ ਗੌਰਮੈਂਟ ਨੇ ਵੀ ਕੱਢੀਆਂ ਕਿ ਬਾਈ ਆਪਣੇ ਇਲੈਕਟ੍ਰਿਕ ਵਹੀਕਲ ਵਗੈਰਾ ਜਿਹਦੇ ਨਾਲਏ ਮਤਲਬ ਪੁਰਾਣੇ ਮੋਡਲ ਦੀ ਜਿਹੜੀ ਉਹ ਹੈ ਨਾ ਕੁਛ ਇਹਵੇ ਰੂਲ ਬਣਾਏ ਨੇ ਜਿਹੜੇ ਮਤਲਬ ਪੁਰਾਣੇ ਮੋਡਲ ਦੇ ਵਹੀਕਲ ਹੈਗੇ ਨੇ ਮਤਲਬ ਜਿਹੜਾ ਇੱਕ ਵੀਹੀਕਲ ਦੀ ਮਤਲਬ ਕੁਛ ਟਾਈਮ ਲਿਮਿਟ ਹੁੰਦੀ ਕਿ ਬਈ ਆਪਣਾ ਇਸ ਤੋਂ ਨੀਚੇ ਵਾਲਾ ਵਹੀਕਲ ਹੈ ਆਪਣੇ ਸ਼ਹਿਰ 'ਚ ਲਓ ਨਾਲੇ ਬੈਂਨ ਕਰ ਦਿੱ ਮਤਲਬ ਬੋਂਡ ਕਰ ਦਿੱਤਾ ਜਾਊਗਾ ਕਿਉਂਕਿ ਉਹਦਾ ਨਾ ਪੋਲਿਊਸ਼ਨ ਖਤਮ ਹੋਇਆ ਹੁੰਦਾ ਹੈ ਬਹੁਤ ਗੰਦਾ ਪਲੂਸ਼ਸ਼ਨ ਆਉਂਦਾ ਜਿਹੜਾ ਉਹਦਾ ਫੇਰ ਕੁਛ ਸੀਟੀਜ਼ ਵੀ ਹੈਗੀਆਂ ਕਾਫੀ ਪੋਲਿਊਟ ਹੈ ਬਿਲਕੁਲ ਬੈਣ ਹੈਗੇ ਨੇ ਮਤਲਬ ਆਪਣਾ ਇੱਕ ਏਜ ਤੋਂ ਨੀਚੇ ਦੇ ਜਿਹੜੇ ਹੁੰਦੇ ਨੇ ਨਾ ਦੋ ਹਜ਼ਾਰ ਮੇਰੇ ਖਿਆਲ ਪੰਦਰਾਂ ਤੋਂ ਮਤਲਬ ਦੋ ਹਜ਼ਾਰ ਪੰਜ ਤੋਂ ਮਾਡਲ ਤੋਂ ਬਿਲਕੁਲ ਬੈਨ ਹੈਗੇ ਨੇ ਆਪਣਾ
ਹਾਂ ਮੈਂ ਵੀ ਪਲਾਸਟਿਕ ਯੂਜ ਘੱਟ ਕਰੋ ਨਾ ਤੁਸੀ ਲੋਕ ਪਲਾਸਟ ਯੂਜ ਕਰਦੇ ਤੁਸੀ ਰੀਸਾਈਕਲ ਵਾਲੀ ਚੀਜ਼ ਯੂਜ ਕਰੋ ਨਾ ਰਿਸਾਇਕਲ ਚੀਜਾ ਹੁੰ ਉਹ ਯੇਜ ਕਰੋ ਜਿਹੜੇ ਜਿਹੜੀ ਦੇਖੋ ਹੁਣ ਤੁਸੀਂ ਸਾਨੂੰ ਸੁਣਿਆ ਹੋਏਗਾ ਕਿ ਇੱਕ ਪਲਾਸਟਿਕ ਦੀ ਥੈਲੀ ਦਮ ਕਰ ਨਾ ਉਹਨੂੰ ਪਤਾ ਨੀ ਕਿੰਨੇ ਸਾਲ ਲੱਗ ਜਾਂਦੇਗੇ ਸਾਈਕਲ ਘੱਟ ਤੋਂ ਘੱਟ ਦਸ ਤੋਂ ਪੰਦਰਾਂ ਅਗਰ ਅਸੀਂ ਇਨਾ ਪਲਾਸਟਿਕ ਯੂਜ ਕਰਦੇ ਹਾਂ ਜਿਹਦੇ ਨਾਲ ਸਾਡੀ ਜਿਹੜੀ ਗਲੋਬਲ ਵਾਰਮਿੰਗ ਦੇ ਇੈਫੈਕਟ ਕਿੰਨੇ ਪੈ
ਹਾਂਜੀ-ਹਾਂਜੀ।
ਸਾਨੂੰ ਮਤਲਬ ਗਲੋਬਲ ਵਾਰਮਿੰਗ ਤੋਂ ਇੱਕ ਮਤਲਬ ਦੀ ਸਮੱਸਿਆ ਹੈ ਕਿ ਜਿਹੜਾ ਸਾਦ ਸਭ ਮਿਲਾਂਗੇ ਨਾ ਸੋਲਵ ਹੋਗੇ ਇਕੱਲਾ ਇੱਕ ਬੰਦਾ ਨੀ ਕਰ ਸਕਦਾ ਨਾ ਸੋਲਵ
ਬਿਲਕੁਲ-ਬਿਲਕੁਲ ਜ਼ੀ ਜੀ਼
ਅਗਰ ਸਾਨੂੰ ਆਪਣੇ ਦੇਸ਼ ਨੂੰ ਬਚਾਣਾ
ਹਾਂਜੀ -ਹਾਂਜੀ ਹੁਣ ਆਪਣਾ ਸਾਨੂੰ ਅਗਰ ਸਾਨੂੰ ਆਪਣਾ ਗਲੋਬਲ ਵਾਰਮਿੰਗ ਸਹੀ ਰੱਖਣਾ ਤਾਂ ਸਾਨੂੰ ਆਪਣਾ ਪਹਿਲਾਂ ਨੇਚਰ ਵੀ ਸਹੀ ਕਰਨਾ ਪਏਗਾ ਕਿਉਂਕਿ ਦੇਖੋ ਨੇਚਰ ਸਾਡਾ ਪੋਲਿਊਟ ਹੋਏਗਾ ਸਾਨੂੰ ਕਾਫੀ ਬੜ ਬਿਮਾਰੀਆਂ ਲੱਗਣ ਹੋਗਆਂ ਕਿਉਂਕਿ ਦੇਖੋ ਅੱਜ ਕੱਲ੍ਹ ਤਾਂ ਸਾਨੂੰ ਫਿਰ ਬਿਮਾਰੀ ਲੱਗ ਜਾਂਦੀਆਂ ਮੰਨ ਲਓ ਹੁ ਕੋਈ ਜ਼ਰਾ ਦਾ ਮ ਮੌਸ ਚਂਜ ਹੋਊਗਾ ਚੇਂਜ ਹੋਇਆ ਮੌਸਮ ਆਪਾਂ ਤੇ ਕਈ ਮਤਲਬ ਕੁਛ ਨਵੀਂ ਜਨਰੇਸ਼ਨ ਮਤਲਬ ਕੋਈ ਵੀ ਨਵੇਂ ਬੱਚੇ ਹੈਗੇ ਨੇ ਅੱਜ ਕੱਲ੍ਹ ਤੇ ਬਿਮਾਰ ਹੁੰਦੇ ਮੌਸਮ ਚੇਂਜ ਦੇ ਕਾਰਨ
ਹਾਂ ਉਹ ਤੇ ਹੈ
ਚੇਂਜ ਵੀ ਹੁੰਦਾ- ਕਿਉਂਕਿ ਮੌਸਮ ਵਿੱਚ ਕਾਫੀ ਆਪਣਾ ਹੇਅਰ ਵਿੱਚ ਵੀ ਕਾਫ਼ੀ ਪੋਲਿਊਸ਼ਨ ਹੋਣ ਲੱਗ ਗਿਆ ਨਾ ਦੇਖੋ ਆਪਾਂ, ਆਕਸੀਜਨ ਲੈ ਰਹੇ ਹਾਂ ਆਕਸੀਜਨ ਵੀ ਕਾਫ਼ੀ ਪੋਲਿਊਟ ਹੋਣ ਲੱਗ ਗਏ ਅੱਜ ਕੱਲ, ਜੇ ਸਾਨੂੰ ਆਕਸੀਜਨ ਹੀ ਸਾਫ਼- ਨਹੀਂ ਮਿਲਲੇਗੀ। ਫ਼ਿਰ ਆਪਾਂ ਬਿਮਾਰ ਤੇ ਹੋਵਾਂਗੇ ਹੀ ਹੋਵਾਂਗੇ ਜੀ।
ਅਖੀਰ ਤਾਂ ਇਹੀ ਸਲਿਊਸ਼ਨ ਹੈ ਨਾ ਕਿ ਸਭ ਨੂੰ ਮਿਲ ਕੇ ਇੱਕ ਗਲੋਬਲ ਵਾਰਮਿੰਗ ਨੂੰ ਤੇ ਸਾਨੂੰ ਆਪਣੇ ਆਪਣਾ ਕੰਮ ਕਰਨਾ ਪਏਗਾ ਹਨਾ।
ਚਲੋ ਚੰਗਾ ਲੱਗ- ਗਾ ਤੁਹਾਡੇ ਨਾਲ ਗੱਲ ਕਰਕੇ ਇਸ ਡਿਸਕਸ਼ਨ ਤੇ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ।